ਹੋ
ਸਤਿ ਸ਼੍ਰੀ ਅਕਾਲ ਦੀ ਈ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵੀਰੇ ਜੇ
ਬਸ ਵਧੀਆ ਜੀ ਅੱਜ ਦਾ ਸਾਡਾ ਟੋਪਿਕ ਐ ਜੀ ਭੋਜਨ ਤੁਹੀ ਦੱਸੋਗੇ ਭੋਜਨ ਬਾਰੇ ਕੁਝ
ਹਾਂਜੀ ਵੀਰ ਜੀ ਭੋਜਨ ਦੇ ਉੱਤੇ ਆਪਾਂ ਇਹ ਗੱਲ ਕਰਦੇ ਆ ਜਿਵੇਂ ਮੇਰੇ ਬੱਚੇ ਐ ਜੀ ਦੋ ਛੋਟੇ ਛੋਟੇ
ਹਾਂਜੀ
ਠੀਕ ਏ ਹੈ ਉਹ ਬਾਹਰ ਦਾ ਭੋਜਨ ਖਾਣਾ ਬਹੁਤ ਪਸੰਦ ਕਰਦੇ ਨੇ ਹਨਾ ਤਾਂ ਉਹਦੇ ਨਾਲ ਲਾ ਲਓ ਮੇਰੇ ਬੱਚਿਆਂ ਤੇ ਪੇਟ ਚ ਦਰਦ ਠੀਕ ਏ ਐ ਐਵੇਂ ਰਹਿੰਦਾ ਆ ਟੀ ਠੀਕ ਏ ਘਰ ਦਾ ਭੋਜਨ ਨਹੀਂ ਖਾਂਦੇ ਹੈਗੇ ਹਨਾ ਤਾਂ ਡਾਕਟਰ ਸਾਰੇ ਕਹਿੰਦੇ ਐ ਕਿ ਬਾਹਰ ਦਾ ਭੋਜਨ ਇਹਨਾਂ ਨੂੰ ਨਾ ਦਓ ਹਨਾ ਪਰ ਬੱਚਿਆਂ ਨੂੰ ਏ ਵੇਂ ਕਿ ਉਹ ਸਵਾਦ ਲੱਗਦਾ ਵਾ ਉਹੀ ਖਾਂਦੇ ਆ
ਅੱਛਾ ਜੀ
ਹਾਂਜੀ ਹਾਂ
ਹਾਂਜਨ ਬਾਹਰ ਦਾ ਪਰ ਖਾਣਾ ਚੰਗਾ ਵੀ ਨਹੀਂ ਹੁੰਦਾ ਨਾ ਜ਼ਿਆਦਾ ਜਿੱਦਾਂ ਸਾਨੂੰ ਹੈਲਦੀ ਫੂਡ ਖਾਣਾ ਚਾਹੀਦਾ ਜਿੱਦਾਂ ਸਵੇਰੇ ਪੋਹਾ ਔਰ ਸਾ ਆਂ ਚੀਜ਼ਾਂ ਆ
ਇਹ ਖਾਣੇ ਚਾਹੀਦੇ ਪਰ ਬੱਚੇ ਜਿਹੜੇ ਨੇ ਉਹਨਾਂ ਦਾ ਟੇਸਟ ਉਵੇਂ ਦਾ ਹੋ ਜਾਂਦਾ ਜਿਵੇਂ ਇੱਕ ਵਾਰੀ ਖਾ ਲਿਆ ਉਹਨਾਂ ਨੂੰ ਲੱਗਦਾ ਕਿ ਇਹੀ ਵਧੀਆ ਐ ਹਨਾ ਉਹ ਇਹ ਨੀ ਨਾ ਸ ਸਮਝਦੇ ਹੈਗੇ ਕਿ ਹਾਂ ਫਰੂਟ ਖਾਈਏ ਆਪਾਂ। ਹਨਾ, ਘਰ ਵਿੱਚ ਈ ਬਣਾ ਕੇ ਕੋਈ ਵੀ ਚੀਜ਼ ਖਾ ਲੀਏ ਹਨਾ, ਬੱਚੇ ਬਾਰ ਦੀ ਚੀਜ਼ਾਂ ਜਾਦਾ ਖਾਣਾ ਪਸੰਦ ਕਰਦੇ ਆ, ਹੈਨਾ। ਅੱਜ ਕੱਲ ਵੈਸੇ ਆਪ ਆਪਾਂ ਘਰ ਦੀਆਂ ਸਬਜ਼ੀਆਂ ਵੀ ਵੀਰ ਜੀ ਭੋਜਨ ਵਿੱਚ ਜਿਵੇਂ ਸਬਜ਼ੀਆਂ ਵੀ ਨੇ। ਠੀਕ ਏ, ਓ ਵੀ ਵੇਖ ਲੋ ਕਿੰਨੇ ਕੈਮੀਕਲ ਹੁੰਦੇ ਆ ਓਦੇ ਤੇ ਸਪਰੇਆਂ ਕੀ ਕੀਤੀਆਂ ਹੁੰਦੀਆਂ ਨੇ ਓ ਵੀ ਕੇੜੀਆਂ ਵਧੀਆ ਨੇ।
ਅੱਛਾ ਜੀ।
ਹਨਾ, ਓਹੀ ਹੈ ਆਪਾਂ ਭਾਵੇਂ ਘਰ ਬਨਾਈਏ ਚਾਹੇ ਬਾਰ ਦਾ ਖਾਈਏ ਇੱਕੋ ਈ ਗੱਲ ਏ, ਹੁਣ ਤਾਂ ਕੋਈ ਫਰਕ ਈ ਨੀ ਰਿਆ ਬਾਰ ਵੀ ਕੈਮੀਕਲ ਵਾਲੇ ਈ ਖਾ ਰੇ ਆ ਤੇ ਘਰ ਚ ਵੀ ਆਪਾਂ ਕੈਮੀਕਲ ਵਾਲੇ ਯਾਂ ਸਪਰੇਆਂ ਆਲੇ ਈ ਖਾ ਰੇ ਆ।
ਅੱਛਾ ਜੀ, ਅੱਛਾ ਜੀ ਤੁਆਡਾ ਫੇਵਰੇਟ ਫੂਡ ਕੀ ਐ ਜੀ?
ਪਾਈ ਜਾਵੇ ਓ ਖਾਧੀ ਜਾਵੇ, ਓ ਭੋਜਨ ਵਧੀਆ ਰੈਂਦੈ।
ਅੱਛਾ ਜੀ, ਮੈਂ -ਮੈਂ ਕਿਆ ਤੁਆਡਾ ਫੇਵਰੇਟ ਫਰੂਟ ਕੀ ਏ?
ਮੇਰਾ ਫੇਵਰੇਟ ਫਰੂਟ ਵੀ ਅ ਪਾਈਨ ਐਪਲ ਲਾ ਲਓ ਅਨਾਨਾਸ।
ਅੱਛਾ ਜੀ, ਨ - ਨੀ ਮੈਂ ਫੂਡ ਕਿਆ ਫੂਡ।
ਹੈਲੋ! ਫੁਡ- ਫੂਡ ਵਿੱਚ ਲਾ ਲੋ ਤੋਂ ਵਧੀਆ ਲੱਗਦੀ ਏ ਮੈਨੂੰ।
ਅੱਛਾ ਜੀ।
ਹਾਂਜੀ ਹਾਂ।
ਹਾਂਜੀ, ਤੁਆਨੂੰ ਦਾਲ
ਤਾਨੂੰ। ਹਾਂਜੀ ਦਾਲ ਵੀ ਵਧੀਆ ਲੱਗਦੀ ਏ ਦਾਲ ਚੋਲ ਵੀ ਵਧੀਆ ਲੱਗਦੇ ਨੇ ਹਨਾ। ਤੇ - ਤੁਸੀਂ ਦੱਸੋ, ਤੁਆਨੂੰ ਕੀ ਵਧੀਆ ਲੱਗਦੈ ਕੇੜਾ ਭੋਜਨ ਲ ਖਾਣਾ ਵਧੀਆ ਲੱਗਦੈ?
ਵਦੀਆ ਲਗਦੀ ਐ।
ਅੱਛਾ ਜੀ।
ਹਾਂਜੀ, ਮੇਰੇ ਮੰਮਾ ਬਣਾਂਦੇ ਰੈਂਦੇ ਆ ਨਾ ਬਰਿਆਨੀ ਆ ਸਾਨੂੰ ਓ ਬੜੀ ਪਸੰਦ ਹੈਗੀ ਐ ਜੀ।
ਅੱਛਾ ਜੀ, ਠੀਕ ਏ, ਹਾਂਜੀ। ਓ ਨਾਲੇ ਐਵੇਂ ਵਧੀਆ ਵੀ ਹੁੰਦੀ ਏ - ਸਾਰੀ ਸਬਜ਼ੀਆਂ ਵੀ ਹੋ ਜਾਂਦੀਆਂ ਓਦੇ ਵਿੱਚ ਹਨਾ।
ਹਾਂਜੀ- ਹਾਂਜੀ ਪਰ ਬਾਰ ਦਾ ਇੰਨਾ ਨੀ ਖਾਣਾ ਚਾਈਦਾ ਬਈ ਬਾਰ ਦਾ ਜੇ ਖਾਉ ਨਾ ਤਾਂ
ਹਾਂਜੀ। ਪਰ ਓਹੀ ਗੱਲ ਐ ਨਾ ਵੀਰ ਜੀ ਆਪਾਂ ਬਾਰ ਦਾ ਨਾ ਖਾਈਏ ਹਨਾ, ਕਦੇ ਕਦਾਈ ਤਾਂ ਆਪਾਂ ਚਲੋ ਬਾਰ ਜਾਨੇ ਆ ਹਨਾ, ਤਾਂ ਆਪਾਂ ਖਾ ਈ ਲੈਂਨੇ ਆ ਹਾਂਜੀ ਤੇ ਬ ਬਚਿਆਂ ਦਾ ਅੱਜ ਕੱਲ੍ਹ ਕੀ ਏ ਹਨਾ ਹਰੇਕ ਘਰ ਦੇ ਅੱਗੇ ਛੋਟੇ- ਛੋਟੇ ਪਿੰਡਾਂ ਚ, ਸ਼ਹਿਰਾਂ ਦੇ ਵਿੱਚ ਅ ਦ ਦੁਕਾਨਾਂ ਖੁਲ ਗਏ ਨੇ ਲੱਗ- ਲੱਗ ਭੋਜਨ ਬਣਾਂਦੇ ਨੇ ਜੇੜਾ ਇਹ। ਹਨਾ ਪੀਜ਼ਾ, ਬਰਗਰ ਬੱਚੇ ਓਹੀ ਖਾ ਕੇ ਖ਼ੁਸ਼ ਨੇ ਗੇ।
ਹਾਂਜੀ, ਏ ਨਾ ਏ - ਚੀਜ਼ਾਂ ਰੋਕਣਾ ਚਾਈਦਾ ਹੈਗਾ ਕਿ ਬਾਹਰ ਦੀਆਂ ਚੀਜ਼ਾਂ ਚੰਗੀਆਂ ਨੀ ਹੁੰਦੀਆਂ, ਚਲੋ ਕਦੀ ਕ- ਕਦਾਈ ਹੋ ਗਿਆ ਖਾ ਲਿਆ।
ਹਾਂਜੀ, ਓ ਨਾ ਵਿੱਚ ਮੰਨਦੇ ਨੀ ਹੈਗੇ ਬੱਚੇ। ਓਨਾਂ ਦਾ ਹਨਾ ਟੇਸਟ ਹੋ ਜਾਂਦਾ ਵੇ ਅਪਣਾ। ਪਰ ਮੈਂ ਵੀ ਬੜਾ, ਬੜੀ ਕੋਸ਼ਿਸ਼ ਕਰਦੀ ਅ ਵੀ ਘਰ ਚਲੋ। ਆਪਣਾ ਬੱਚਿਆਂ ਨੂੰ ਬਣਾ ਕੇ ਦਵਾਂ। ਪੀਜ਼ਾ ਵੀ ਘਰ ਈ ਬਣਾ ਕੇ ਦਵਾਂ ਚਲੋ ਓ ਚ ਸਬਜ਼ ਜੀਆਂ ਤਾ ਹੁੰਦੀਆਂ ਨੇ। ਆਪਾਂ ਜਿਵੇਂ ਮੈਧੇ ਦੀ ਕੋਈ ਵੀ ਚੀਜ਼ ਨਾ ਕਰਕੇ ਮੈਂ ਰੋਟੀ ਦੇ ਉ ਉੱਪਰ ਹੀ ਬਣਾ ਕੇ ਸਾਰਾ ਕੁਛ ਘਰ ਈ ਪੀਜ਼ਾ ਬਣਾ ਦਿੰਦੀ ਆਂ।
ਹਨਾ ਹਾਂਜੀ ਕੁਛ ਨਾ ਕੁਛ ਤਾਂ ਅੱਛਾ ਖਾ ਰਹੇ ਨੇ ਉਹ ਤੇ ਹਾਂਜੀ
ਤੁਹਾਨੂੰ ਸਾਗ ਤੇ ਮੱਕੀ ਦੀ ਰੋਟੀ ਪਸੰਦ ਹੈ ਜੀ? ਹਾਂਜੀ ਮੈਨੂੰ ਆਪ ਬਹੁਤ ਵਧੀਆ ਲੱਗਦੀ ਹੈ ਹਾਂਜੀ ਮੈਨੂੰ ਆਪ ਬਹੁਤ ਵਧੀਆ ਲੱਗਦੀ ਚੁੱਲ੍ਹੇ ਤੇ ਉਹ ਵੀ ਬਣੀ ਹੋਈ ਮੰਮਾ ਬਣਾਏ ਨਾ ਸਾਗ ਤੇ ਮੱਕੀ ਦੀ ਰੋਟੀ ਮਜ਼ਾ ਆ ਜਾਂਦਾ ਏ।
ਹਾਂਜੀ ਹਾਂ ਬਿਲਕੁਲ ਵੀਰ ਜੀ ਘਰ ਦਾ ਮੱਖਣ ਹੋਵੇ ਹਨਾ? ਤੇ ਸਾਗ ਹੋਵੇ ਬਹੁਤ ਵਧੀਆ ਲੱਗਦਾ ਸਰਦੀਆਂ ਵਿੱਚ ਤਾਂ ਹੋਰ ਵੀ ਵਧੀਆ ਲੱਗਦਾ। ਮੂਲੀਆਂ ਹੁੰਦੀਆਂ ਨੇ ਆਪਣੇ ਘਰ ਦੀਆਂ ਤਾਂ ਵਧੀਆ ਲੱਗਦਾ ਹਾਂਜੀ ਹਾਂ ਆਪਣੇ ਪੰਜਾਬੀਆ ਦੇ ਘਰ ਤੇ ਇਹੀ ਬਣਦਾ ਸਭ ਤੋਂ ਜ਼ਿਆਦਾ ਸਾਗ ਹਨਾ?
ਹਾਂਜੀ ਹਾਂਜੀ ਉਹ ਚੀਜ਼ਾਂ ਸਾਨੂੰ ਬੜੀ ਪਸੰਦ ਆਉਂਦੀ ਹੈ ਸੀਜ਼ਨ 'ਚ ਸਾਗ ਨਾਲ ਮੱਕੀ ਦੀ ਰੋਟੀ ਨਾਲ ਸਰਸੌ ਦਾ ਸਾਗ ਮਜ਼ਾ ਆ ਜਾਂਦਾ।
ਹਾਂਜੀ ਹਾਂ ਗਰਮੀਆਂ ਚ ਇਹ ਆਪਾਂ ਨੂੰ ਨਹੀਂ ਮਿਲਦਾ ਹੈਗਾ ਇਹ ਔਖਾ ਹੋ ਜਾਂਦਾ ਹਨਾ? ਸੀਜਨ ਨੀ ਹੁੰਦਾ ਹਾਂਜੀ ਵੀ ਆਪਾਂ ਚਲੋ ਸ ਤੇ ਆ ਜਿੱਦਾਂ ਆਪਣੇ ਵਾਧੂ ਹੁੰਦਾ ਆ ਜਿੰਨਾ ਮਰਜੀ ਸਾਗ ਬਣਾਓ ਤੇ ਖਾਓ। ਹਾਂਜੀ ਹੋਰ ਤੁਸੀਂ ਸੁਣਾਓ ਤੁਹਾਡੇ ਘਰ ਵਿੱਚ ਸਾਰੇ ਕੀ ਕੀ ਬਣਾਉਣਾ? ਤੇ ਖਾਣਾ ਪਸੰਦ ਕਰਦੇ ਨੇ ਸਭ ਤੋਂ ਜ਼ਿਆਦਾ ਭੋਜਨ ਚ?
ਦਾ ਜਿੱਦਾਂ ਹੈਗਾ ਬਰਿਆਨੀ ਬਹੁਤ ਜ਼ਿਆਦਾ ਪਸੰਦ ਕਰਦੇ ਜਿੱਦਾਂ ਰਾਤ ਨੂੰ ਚਲੋ ਦਾਲ ਦਾਲ ਖਾ ਲਈ ਦਾਲ ਮੱਖਣੀ ਖਾ ਲਈ। ਯੇਲੋ ਦਾਲ ਖਾਲੀ ਆ ਆਹ ਚੀਜ਼ਾਂ ਦਾਲਾਂ ਜਿਆਦਾ ਤਾਕਤ
ਹਾਂਜੀ ਹੁਣ ਲਾ ਲਓ ਜਿਹੜੀ ਆਪਣੀ ਹਰੀ ਮੂੰਗੀ ਹੁੰਦੀ ਹੈ ਹਨਾ? ਹਰੀ ਮੂੰਗੀ ਆਪਾਂ ਖਾਨੇ ਆਂ ਉਹ ਵੇਖੋ ਕਿੰਨੇ ਉਹਦੇ ਫ਼ਾਇਦੇ ਨੇ ਆਪਾਂ ਨੂੰ। ਹਨਾ ਉਹ ਕਹਿੰਦੇ ਆ ਆਪਣੀ ਜਿਹੜੀ ਬੈਡ ਫੈਟ ਹੁੰਦੀ ਹੈ ਉਹਨੂੰ ਖ਼ਤਮ ਕਰਦੀ ਆ ਹਨਾ ਹਰੀ ਮੂੰਗੀ ਬਣਾ ਲੋ ਫਿਰ ਲਾ ਲੋ ਤੁਸੀਂ ਮਾਂ ਛੋਲਿਆਂ ਦੀ ਦਾਲ ਹੋ ਜਾਂਦੀ ਏ। ਉਹ ਵੀ ਬੜੀ ਵਧੀਆ ਹੁੰਦੀ ਏ ਬਨਾ ਨਾਲ ਚੌਲ ਬਣਾਏ ਹੋਣ ਤੇ ਪਿਆਜ ਪਾਏ ਹੋਣ ਸ਼ਿਰਕੇ ਦੇ ਵਿੱਚ। ਹਨਾ ਉਹ ਵੀ ਬੱਚੀ ਬਹੁਤ। ਖੁਸ਼ ਹੋ ਕੇ ਖਾਂਦੇ ਆਂ ਵਿੱਚ ਦੇਸੀ ਘਿਓ ਪਾ ਲਈਏ ਆਪਾਂ।
ਹਾਂਜੀ ਹਾਂਜੀ ਹੁਣ ਜਿੱਦਾਂ ਮੇਰੇ ਮੰਮਾ ਨੂੰ ਹੈਗਾ ਸਵੇਰੇ ਆਪਾਂ ਆ ਆ ਕੇ ਪੋ ਪੋਹਾ ਖਾ ਲਿਆ ਓਟਸ ਖਾ ਲਿਆ ਇੱਦਾਂ ਈ ਮਤਲਬ ਹੈਲਦੀ ਫ ਚੀਜ਼ਾਂ ਖਾ ਲਈਆਂ। ਇਹ ਸਹੀ ਰਹਿੰਦੀਆਂ ਪੋਹਾ ਹਾਂ ਪੋਹਾ ਤੇ ਉਹ ਚੀਜ਼ ਖਾ ਲਈ।
ਹਾਂਜੀ ਤੁਸੀਂ ਵੀ ਜੀ ਜਿਵੇਂ ਸ਼ਹਿਰ ਚ ਰਹਿੰਦੇ ਹੋ। ਸਾਡੇ ਬੱਚੇ ਪੋਹਾ ਤੇ ਓਟਸ ਵਗੈਰਾ ਦੁਪਹਿਰ ਨੂੰ ਤਾਂ ਖਾ ਲੈਂਦੇ ਨੇ। ਸਵੇਰੇ ਟਾਈਮ ਤਾਂ ਕਹਿੰਦੇ ਨੇ ਵੀ ਸਾਨੂੰ ਤਾਂ ਪਰੌੋਂਂਠੇ ਬਣਾ ਕੇ ਦੋ।
ਅੱਛਾ ਆਲੂ ਵਾਲੇ ਗੋਭੀ ਵਾਲੇ ਮੂਲੀ ਵਾਲੇ
ਆਲੂ ਵਾਲੇ ਗੋਭੀ ਵਾਲੇ ਚਾਹੇ ਉਂਝ ਵੀ। ਪਰੌਂਠੇ ਹੋਣ ਅਸੀ ਨੀ ਸਵੇਰੇ ਸਵੇਰੇ ਪੋਹਾ ਜਾਂ ਓਟਸ ਖਾ ਸਕਦੇ। ਉਹ ਦੁਪਹਿਰ ਟਾਈਮ ਨੂੰ ਹਾਂਜੀ ਆਪਾਂ ਆਪਾਂ ਉਹਨਾਂ ਨੂੰ ਬਣਾ ਦਿੰਦੇ ਵੀ ਚਲੋ ਅੱਜ ਤੁਹਾਨੂੰ ਪੋਹਾ ਬਣਾ ਦਿੰਦੇ ਹਾਂ। ਜਾਂ ਕੁਛ ਹੋਰ ਚੀਜ਼ ਬਣਾ ਦਿੰਦੇ ਚੋਲ ਬਣਾ ਦਿੰਦੇ ਆ ਨਮਕੀਨ ਹਨਾ।
ਅੱਛਾ ਜੀ। ਤੁਹਾਨੂੰ ਰਾਜਮਾਂ ਪਸੰਦ ਹੈ ਜੀ ਰਾਜਮਾਂ।
ਹਾਂ ਨੀ ਮੈਨੂੰ ਨਹੀਂ ਪਸੰਦ ਮੇਰੇ ਬੱਚਿਆਂ ਨੂੰ ਬਹੁਤ ਪਸੰਦ ਨੇ ਰਾਜਮਾਂ ਚੌਲ। ਹਾਂਜੀ ਹਾਂ ਉਹ ਬੋਤ ਖਾਂਦੇ ਨੇ।
ਅੱਛਾ ਜੀ ਉਹ ਕਦੇ ਹੋਣੇ ਦੁਪਹਿਰੇ ਬਣਾ ਦੋ।
ਦੁਪਹਿਰੇ ਬਣਾ ਦੋ ਹਾਂਜੀ ਹਾਂ, ਮੇਰਾ ਇੱਕ ਬੇਟ ਉਹ ਤਾਂ ਸਕੂਲ ਚ ਵੀ ਕਏਗਾ ਵੀ ਸਾਨੂੰ, ਰਾਜਮਾਂ ਚੌਲ ਈ ਬਣਾ ਕੇ ਭੇਜੋ। ਉਹੀ ਲੈ ਕੇ ਜਾਣੇ ਆ, ਹਾਂਜੀ। ਰਾਜਮਾਂ ਚੋਲ ਬਣੇ ਹੁਣ ਭਾਵੇਂ ਤਿੰਨ ਟਾਈਮ ਉਹਨਾ ਨੂੰ ਖਵਾ ਦੋ।
ਅੱਛਾ ਜੀ, ਅੱਛਾ ਤੁਹਾਨੂੰ ਪਨੀਰ ਦੀ ਭੁਰਜੀ ਪਸੰਦ ਐ ਜੀ?
ਹਾਂਜੀ ਹਾਂ ਵੀਰ ਜੀ ਪਨੀਰ ਦੀ ਭੁਰਜੀ ਜਿਹੜਾ ਕੜਾਹੀ ਪਨੀਰ ਬਣਾਨੇ ਆ ਆਪਾਂ।
ਹਾਂਜੀ-ਹਾਂਜੀ।
ਹਾਂਜੀ ਮੇਰੇ ਬੱਚਿਆਂ ਨੂੰ ਮੈਨੂੰ ਸਾਡੇ ਘਰ ਸਾਰਿਆਂ ਨੂੰ ਉਹ ਜ਼ਿਆਦਾ ਪਸੰਦ ਐ ਪੁਰਜੀ ਨਾਲੋਂ।
ਤੇ, ਹਾਂਜੀ ਹਫ਼ਤੇ ਦੇ ਵਿੱਚ ਆਪਾਂ ਇੱਕ ਦੋ ਵਾਰੀ ਮੈਂ ਇਹਨਾਂ ਨੂੰ ਜ਼ਰੂਰ ਬਣਾ ਕੇ। ਕੇ ਦਿੰਨੀ ਆ ਹਨਾ, ਨਾਲੇ ਹੈਲਦੀ ਹੋ ਜਾਂਦਾ ਐ ਨਾਲੇ ਚਲੋ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ।
ਹਾਂਜੀ-ਹਾਂਜੀ ਜ਼ਰੂਰੀ ਐ ਜ਼ਰੂਰੀ ਐ ਜੀ।
ਜੀ ਹਾਂ, ਜਿਵੇਂ ਹੁਣ ਲਾ ਲੋਓ ਜੀ ਆਪਣੀਆਂ ਮੈਂਗੋ ਆਈਸ ਕਰ੍ਰੀਮ ਆਪਾਂ ਮਾਰਕੀਟ ਚ ਲੈ ਕੇ ਆਦੇ ਆ ਹਨਾ। ਉਹੀ ਮੈਂ ਘਰ ਬਣਾ ਲੈਂਨੀ ਆ ਹਨਾ ਬੱਚੇ ਉਹ ਬੜਾ ਖੁਸ਼ ਹੋ ਕੇ। ਕੇ ਖਾਂਦੇ ਨੇ ਹਾਂਜੀ ਅੰਬ ਆਪਣੇ ਘਰ ਹੁੰਦੇ ਨੇ, ਠੀਕ ਐ ਉਹ ਬਣਾ ਕੇ ਬ ਬੱਚਿਆਂ ਨੂੰ ਦੋ ਉਹ ਵੀ ਵਧੀਆ ਰਹਿੰਦੀ ਐ।
ਅੱਛਾ ਜੀ।
ਹਾਂਜੀ ਹਾਂ।
ਹਾਂ ਅੱਜ ਕੱਲ ਇਹ ਹੈਗਾ ਬੜਾ ਲੋਕੀ ਬਾਹਰ ਜਾਦਾਂ ਆਈਸ ਕਰ੍ਰੀਮਾਂ ਇਹ ਬੋ ਖਾਂਦੇ ਖੁੰਦੇ ਹੈਗੇ ਐ।
ਹਾਂਜੀ ਇਹ ਸਾਰੀ ਚੀਜ਼ਾਂ ਘਰ ਈ ਬਣ ਜਾਂਦੀਆਂ ਨੇ ਆਪਾਂ ਬਣਾਣੇ ਹੁਣ ਜੀ ਹਾਂਜੀ।
ਇਹ ਆ ਕਿ ਉਝ ਜਿੱਦਾਂ ਸਵੇਰੇ ਉਹ ਲੋਕ ਅੱਜ ਕੱਲ੍ਹ ਜਿੱਦਾਂ ਮਸਾਲਾ ਡੋਸਾ ਇਡਲੀ ਸਾਂਬਰ ਇਹ ਵੀ ਚੀਜ਼ਾਂ ਬਹੁਤ ਖਾਂਦੇ ਹੈਗੇ ਆ। ਸਹੀ ਰਹਿੰਦਾ ਹੈਗਾ।
ਸਾਓਥ ਇੰਡੀਅਨ ਖਾਣਾ ਹਾਂਜੀ ਹਾਂ ਇਹ ਵਾਲਾ ਭੋਜਨ ਤੇ ਮੈਨੂੰ ਵੀ ਬੋਤ ਵਧੀਆ ਲੱਗਦਾ। ਸਾਡੇ ਨਾ ਉੱਥੇ ਕੇਰਲਾ। ਤੋਂ ਸਾਹਮਣੇ ਘਰ ਦੇ ਸਾਹਮਣੇ ਰਹਿੰਦੇ ਨੇ ਉਹ ਸਾਨੂੰ ਜਿਵੇਂ ਡੋਸਾ ਬਣਾ ਕੇ ਦੇ ਗਏ ਜਾਂ ਇਡਲੀ ਬਣਾ ਕੇ। ਕੇ ਦੇ ਕੇ ਹਨਾ, ਤੇ ਬਹੁਤ ਵਧੀਆ ਲੱਗਦਾ ਐ ਹਾਂਜੀ।
ਅੱਛਾ ਜੀ ਤੁਸੀਂ ਸਵੇਰੇ ਕੀ ਖਾਧਾ ਸੀ?
ਅਸੀਂ ਅੱਜ ਸਵੇਰੇ ਅਹ ਬਣਾਇਆ ਸੀ ਦਾਲ ਦੇ ਨਾਲ ਚੌਲ ਸੀਗੇ ਤੇ ਨਾਲ ਰੋਟੀ ਸੀ ਗੀ,
ਅੱਛਾ ਜੀ, ਅੱਛਾ ਜੀ ਤੁਹਾਡੇ ਮੁੰਡੇ ਨੂੰ ਦਾਲ ਪਸੰਦ ਐ ਜੀ?
ਹਾਂਜੀ ਹਾਂ ਬਹੁਤ ਵਧੀਆ ਲੱਗਦੀ ਐ ਦਾਲ,
ਅੱਛਾ ਜੀ।
ਹਾਂਜੀ ਹਾਂ,
ਹਾਂਜੀ, ਉਹਨਾਂ ਨੂੰ ਪਾਲਕ ਪਨੀਰ ਪਸੰਦ ਐ ਜੀ ਪਾਲਕ ਪਨੀਰ?
ਪਾਲਕ ਪਨੀਰ ਨੀ ਮੈਨੂੰ ਪਸੰਦ ਕਿਉਂਕਿ ਹਾਂਜੀ ਮੈਨੂੰ ਜ਼ਿਆਦਾ ਸਰੋਂ ਦਾ ਸਾਗ ਜ਼ਿਆਦਾ ਪਸੰਦ ਐ ਪਾਲਕ ਪਨੀਰ ਨਾਲੋਂ। ਤੇ ਆਪਣੇ ਇੱਕ ਚਲਾਈ ਹੁੰਦੀ ਐ ਹਨਾ।
ਅੱਛਾ ਜੀ।
ਚਲਾਈ ਦਾ ਸਾਗ ਬਣਦਾ ਗਰਮੀਆਂ ਦੇ ਵਿੱਚ ਇੱਕ ਓ ਠੰਡਾ ਹੁੰਦਾ ਹਨਾ, ਤਾਂ ਓਦੇ ਵਿੱਚ ਆਪਾਂ ਥੋੜ੍ਹੀ ਜੇਈ ਆ ਜੇੜੀ ਛੋਲੇਆਂ ਦੀ ਦਾਲ ਹੁੰਦੀ ਪਾਂਨੇ ਆ। ਤਾਂ ਓ ਸਾਗ ਬੋਤ ਵੱਧੀਆ ਬਣਦਾ, ਓ ਗਰਮੀਆਂ ਚ ਸਾਗ ਸਵਾਦ ਲੱਗਦਾ ਤੇ ਪਾਲਕ ਪਨੀਰ ਨੀ ਵਧੀਆ ਲੱਗਦਾ, ਓ ਮੈਨੂੰ ਪਤਲਾ ਜਾਦਾ ਹਾਂਜੀ ਹਾਂ ਪਤਲਾ- ਪਤਲਾ ਲੱਗਦਾ।
ਜਿੱਦਾਂ ਅੱਜ -ਕੱਲ ਦੇ ਬੱਚੇਆਂ ਨੂੰ ਹੈਗਾ ਸਵੇਰੇ ਛੋਲੇ- ਭਟੂਰੇ ਕਦੇ ਖਾਣੇ, ਕਦੇ ਆਲੂ -ਪੂੜੀ ਤਾਡੇ ਵੀ ਖਾਂਦੇ ਆ ਜੀ ਬੱਚੇ?
ਨਈ ਆਪਾਂ ਬੱਚੇਆ ਨੂੰ ਨਈ ਬਣਾ ਕੇ ਦਿੰਦੇ ਸਵੇਰ ਟਾਏਮ ਛੋਲੇ- ਪੂੜੀਆਂ ਜਾਂ ਐਵੇਂ। ਭਟੂਰੇ ਵਗੈਰਾ ਠੀਕ ਹੈ, ਕਦੀ ਹਾਂਜੀ ਬਣਾਦਾ ਸਵੇਰ ਟਾਈਮ ਤੇ ਆਪਾਂ ਬੱਚੇਆਂ ਨੂੰ ਲੈ ਲਓ ਵੀ ਦੇਸੀ ਘਿਓ ਦੇ ਪਰੌਂਠੇ ਬਣਾ ਕੇ ਦੇਈ ਦੇ ਦਈ ਨਾਲ। ਹਨਾ ਕਿਓਕਿ ਛੋਲੇ -ਭਟੂੂਰੇਆਂ ਨੂੰ ਤੇ ਆਪਾਂ ਦੇਸੀ ਘਿਓ ਨੀ ਲਾ ਸਕਦੇ ਹਨਾ ਤੇਲ ਨਾਲ ਈ ਬਣਾਓਣੇ ਹੁੰਦੇ ਨੇ। ਤਾਂ ਆਪਾਂ ਵੈ ਹਾਂਜੀ ਸਵੇਰ ਟਾਈਮ ਪਰੌਂਠੇ ਬਣਾ ਕੇ ਦੇਈ ਦੇ ਨੇ, ਜਾਂ ਕੋਈ ਲਾ ਲਓ ਅਲੱਗ ਜੇਈ ਚੀਜ਼ ਬਣਾ ਕੇ ਦੇਣੀ ਹੋਵੇ ਤਾਂ ਵੀ ਰੋਟੀ ਹੁੰਦੀ ਓਦੀ ਚੂਰੀ ਬਣਾ ਤੀ ਹਨਾ, ਹਾਂਜੀ ਓ ਬਣਾ ਕੇ ਦਿੰਨੇ ਆ।
ਅੱਛਾ ਜੀ, ਜਿੱਦਾਂ ਦੁਪਹਿਰੇ ਇੱਕ-ਦਮ ਬੱਚੇ ਜਿੱਦ ਕਰਨ ਲੱਗ ਪੈਂਦੇ, ਕਦੀ ਭਰਥਾ ਬਣਾ ਤਾ ਓ ਬਣਾ ਤੇ ਆਲੂ ਮਟਰ ਬਣਾ ਤੇ
ਹਾਂਜੀ, ਬਿਲਕੁਲ -ਬਿਲਕੁਲ ਹਾਂਜੀ। ਦੁਪਹਿਰ ਟਾਈਮ ਬੱਚੇ ਖਿਚੜੀ ਖਾਣਾ ਪਸੰਦ ਕਰਦੇ ਨੇ। ਪੋਹਾ ਖਾਣਾ ਪਸੰਦ ਕਰਦੇ ਨੇ। ਚੌਲ ਖਾਣੇ ਪਸੰਦ ਕਰਦੇ ਨੇ, ਬੱਚੇਆਂ ਨੂੰ ਭੜਥਾ ਤੇ ਲਾ ਲੋ ਆਲੂ ਮਟਰ ਘੱਟ ਈ ਪਸੰਦ ਕਰਦੇ ਹੁੰਦੇ ਸਾਰੇ ਬੱਚੇ ਹਨਾ, ਓ ਜ਼ਾਦਾ ਹਾਂਜੀ ਹਾਂ।
ਓਕੇ ਜੀ,